ਹੈਲੋ ਸਤਸ਼੍ਰੀਅਕਾਲ ਜੀ। ਹੋਰ ਤੁਸੀਂ ਕਿਮੇਂ ਓਂ ਜੀ।
ਅਸੀਂ ਠੀਕ ਠਾਕ ਜੀ। ਤੁਸੀਂ ਦੱਸੋ ਜੀ। ਕਿਵੇਂ ਠੀਕ ਓ ਜੀ।
ਹਾਂਜੀ ਹਾਂਜੀ ਅਸੀਂ ਵੀ ਬੋਤ ਵਧੀਆ ਜੀ। ਹੋਰ ਤੁਸੀਂ ਕੀ ਕਰਦੇ ਸੀ।
ਬਸ ਸੀ ਬੈਠੇ ਤੀ‌। ਤੁਸੀਂ ਕੀ ਕਰਦੇ ਤੀ।
ਅਸੀਂ ਵੀ ਹੁਣ ਫ੍ਰੀ ਹੋਏ ਆਂ ਜੀ ਕੰਮ ਕਰਕੇ।
ਅੱਛਿਆ ਜੀ।
ਹਾਂਜੀ ਬੱਚਾ ਸੌਂ ਗਿਆ ਤੇ ਬਾਕੀ ਜੇੜੇ ਫੈਮਲੀ ਮੈਂਬਰ ਨੇ ਗੇ। ਓ ਹਲੇ ਬੈਠੇ ਨੇਗੇ ਸਾਰੇ ਜੀ।
ਅੱਛਾ ਜੀ ਸੋਡੇ ਲਾਗੇ ਬੈਠੇ ਨੇ ਜੀ ਕ ਦੂਰ ਬੈਠੇ ਨੇ।
ਨਈ ਮੈਂ ਤਾਂ ਆਪਣੇ ਉੱਪਰ ਰੂਮ ਦੇ ਵਿੱਚ ਗਈ ਹੋਈ ਆਂ ਜੀ। ਓ ਤਾਂ ਨੀਚੇ ਬੈਠੇ ਨੇ।
ਅੱਛਿਆ ਜੀ, ਗੱਲਾਂ ਕਰ ਰੇ ਨੀ ਬੈਠੀ।
ਹਾਂਜੀ।
ਗੱਲਾਂ ਕਰ ਰ‌ਏ ਨੇ ਜੀ ਬੈਠੇ ਥੱਲੇ।
ਹਾਂਜੀ ਹਾਂ ਓ ਗੱਲਾਂ ਕਰ ਰ‌ਏ ਨੇ ਜੀ।
ਤੁਸੀਂ ਨੀ ਗਏ ਜੀ ਫਿਰ ਗੱਲਾਂ ਕਰਨ ਉਹਨਾਂ ਨਾਲ
ਨਹੀਂ, ਮੈਂ ਇੱਕ ਫੋਨ ਕੋਲ ਕਰਨੀ ਸੀ। ਮੈਂ ਤਾਂ ਕਰਕੇ ਨਹੀਂ ਗਈ ਹੈਗੀ।
ਅਸ ਆਈ
ਹਾਂਜੀ, ਹਾਂ। ਹੋਰ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ
ਸਾਰੇ ਠੀਕ ਨੇ ਜੀ।
ਅੱਛਾ ਜੀ, ਅੱਛਾ। ਚੱਲੋ ਵਧੀਆ ਜੀ। ਹੋਰ ਤੁਸੀਂ ਕੀ ਕਰੋਗੇ ਅੱਜ ਦਿਨ ਦੇ ਵਿੱਚ?
ਅੱਜ ਦੇ ਦਿਨ ਦੇ ਵਿੱਚ ਕੁੱਝ ਵੀ ਨਹੀਂ ਬਸ ਮੈਂ ਸਾਨੂੰ ਤਿੰਨ ਕੁ ਵਜੇ ਕੱਖ ਪਾ ਦਾਂਗੇ ਜੀ ਮੈਂ ਸਾਨੂੰ ਫਿਰ ਪਾਣੀ ਲਾ ਕੇ ਨਿਭਾ ਦਾਂਗੇ ਜੀ।
ਅੱਛਾ ਜੀ, ਅੱਛਾ।
ਹਾਂਜੀ
ਅੱਛਾ ਤੁਸੀਂ ਅੱਜ ਕੀ ਸਬਜ਼ੀ ਬਣਾਈ ਸੀਗੀ?
ਅੱਜ ਸ ਅਸੀਂ ਸਬਜ਼ੀ ਬਣਾਈ ਤੀ ਭਿੰਡੀਆਂ ਦੀ।
ਅੱਛਾ ਤੁਹਾਨੂੰ ਵਧੀਆ ਲੱਗਦੀ ਏ ਭਿੰਡੀਆਂ ਦੀ ਸਬਜ਼ੀ
ਹਾਂਜੀ ਵਧੀਆ ਲੱਗਦੀ ਐ ਜੀ।
ਅੱਛਾ ਜੀ-ਅੱਛਾ ਤੁਹਾਡੇ ਖੇਤ ਦੇ ਵਿੱਚ ਲੱਗਦੀਆਂ ਨੇ ਭਿੰਰਡੀਆਂ
ਹਾਂਜੀ ਲੱਗਦੀਆਂ ਨੇ ਜੀ।
ਚਲੋ ਵਧੀਆ ਗੱਲ ਹੈਗੀ।
ਹਾਂਜੀ।
ਫੇਰ ਉਹਨਾਂ ਨੂੰ ਤੋੜ ਕੇ ਕੌਣ ਲਿਆਉਂਦਾ ਹੈਗਾ ਖੇਤ ਦੀ
ਮੰਮਾ-ਮੰਮਾ ਤ ੜੋੜ ਕੇ ਲਿਆਉਂਦੇ ਨੇ ਜੀ ਪਾਪਾ ਨਾਲ
ਅੱਛਾ ਜੀ-ਅੱਛਾ ਤੁਹਾਡਾ ਖੇਤ ਫੇਰ ਨੇੜੇ ਹੀ ਹੋਣਾ। ਅੱਛਾ। ਅੱਛਾ ਜੀ-ਅੱਛਾ ਚਲੋ ਵਧੀਆ ਹੈਗਾ ਜੀ
ਹਾਂਜੀ।
ਹੋਰ ਤੁਹਾਡੇ ਦਾਦੀ ਕੀ ਕਰ ਰਹੇ ਨੇ?
ਦਾਦੀ ਜੀ ਮੇਰੇ ਗੁਰਦੁਆਰੇ ਗਏ ਹੋਏ ਨੇ ਜੀ-
ਅੱਛਾ ਜੀ-ਅੱਛਾ ਅੱਜ ਗੁਰਦੁਆਰਿਆ ਸਾਹਿਬ ਕੀ ਹੈਗਾ ਹੈਈ?
ਅੱਜ ਜੀ ਭੋਗ ਈ ਡੈਥ ਹੋ ਗਈ ਥੀ।
ਅੱਛਾ ਜੀ-ਅੱਛਾ।
ਹਾਂਜੀ।
ਅੱਛਾ ਚਲੋ ਠੀਕ ਐ ਜਾਣਾ ਵੀ ਚਾਹੀਦਾ ਹੈਗਾ ਨਾ ਦੁੱਖ ਦੇ ਵੀ-
ਹਾਂ, ਹਾਂਜੀ-ਹਾਂਜੀ।
ਫਿਰ ਤੁਹਾਡੇ ਮੰਮੀ ਵੀ ਗਏ ਨੇ ਈ
ਹਾਂਜੀ ਮੰਮਾ ਵੀ ਗਏ ਹੋਏ ਨੇ ਪਾਪਾ ਵੀ ਗਏ ਹੋਏ ਨੇ ਜੀ।
ਅੱਛਾ, ਫਿਰ ਤਾਂ ਸਾਰੇ ਹੀ ਗਏ ਹੋਏ ਵੀ ਤੁਹਾਡੇ।
ਸਾਰੇ ਹੀ ਗਏ ਨੇ ਇਕੱਲਾ ਹੀ ਮੈਂ ਘੱਰੇ। ਲੜਦੀ ਆ ਦੱਸ ਵੀ ਹਾਂਜੀ ਮੈਂ ਚੱਲ ਗਿਆ।
ਅੱਛਾ ਜੀ ਅੱਛਾ।
ਹਾਂਜੀ।
ਤੋਰ ਹੋ ਰਿਹਾ ਜੀ।
ਇਹ ਤਾਂ ਉਹੀ ਚੱਲ ਰਿਹਾ ਤੀ
ਅੱਛਾ ਜੀ-ਅੱਛਾ।
ਹਾਂਜੀ।
ਠੀਕ ਐ। ਜੀ ਤੇ ਫਿਰ ਉਹਨਾਂ ਦੇ ਮ ਬਲਕਿ ਉਹ ਕਿੰਨੀ ਕੁ ਏਜ ਦੇ ਸੀਗੇ?
ਉਹ ਹੈ ਖਾਸੀ ਦੇ ਤੀ, ਬੜੇ ਬਜ਼ੁਰਗ ਦੀ ਬਜ਼ੁਰਗ ਦੀ।
ਅੱਛਾ ਠੀਕ ਹੈ ਜੀ ਤੇ ਫੇਿਰ ਉਹਨਾਂ ਨੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਇਆ ਹੈਗਾ।
ਹਾਂਜੀ।
ਫਿਰ ਉਹਨਾਂ ਨੇ ਖਾਣ ਦੇ ਲਈ ਸਿੰਪਲ ਰੋਟੀ ਹੀ ਬਣਾਈ ਹੋਣੀ।
ਨਾ ਈ, ਪਕੌੜੇ ਬ੍ਰੈਡ ਬਣਾਏ ਨੀ।
ਉਹ ਕਿਉਂ ਬਣਾਏ ਨੇ, ਉਹਨਾਂ ਨੇ?
ਉਹਨਾਂ ਨੇ ਉਹਨਾਂ ਦੇ ਮਨਾਤੀ, ਬਜ਼ੁਰਗ ਬੰਦਾ ਤੀ ਖਾਸ ਸ਼ੁਰੂ ਕਰਦੀ ਬਿਮਾਰ ਹੋਇਆ ਨੂੰ।
ਅੱਛਾ ਨਹੀਂ! ਚਲੋ ਮੈਂ ਤੁਹਾਡੀ ਗੱਲ ਮੰਨਦੀ ਆਂ, ਵੀ ਉਹ ਬਜ਼ੁਰਗ ਸੀਗੇ
ਹਾਂਜੀ।
ਪਰ ਜਿਹੜਾ, ਮਤਲਬ ਕਿ ਉਹਨਾਂ ਦਾ ਬੇਟਾ ਉਹਨਾਂ ਦੀ ਵਿਆ, ਮੈਰਿਜ ਹੋਈ-ਹੋਈ ਹੈ।
ਹਾਂਜੀ, ਉਹਨਾਂ ਦਾ ਵਧੀਆ ਜੀ, ਬਾਰਵੀਂ ਪਾਸ ਬੱਚਾ ਗਾ ਜੀ, ਉਹਨਾਂ ਦਾ ਵੀ।
ਫੇਰ ਵੀ, ਮਤਬਲ ਕਿ, ਉਹ ਬਹੁਤ ਛੋਟਾ ਹੈਗਾ, ਉਹਦੀ ਕਿਹੜਾ ਅੱਗੇ ਮੈਰਿਜ ਹੋਈ ਆ ਉਹਨਾਂ ਦੇ ਪੋਤੇ ਦੀ, ਲਾਲੋ ਵੀ ਤੁਸੀਂ। ਉਹਨਾਂ ਨੇ ਫਿਰ ਵੀ ਇਹ ਕੁਛ, ਕਿਉਂ ਕੀਤਾ?
ਕੀ ਪਤਾ ਈ, ਹੁਣ ਕਿਉਂ ਕੀਤਾ, ਕੌਣ ਆ ਜੀ? ਅ ਘਰੇ ਆ ਗਈ ਹਾਂਜੀ।
ਹਾਂਜੀ, ਫਿਰ ਉਹਨਾਂ ਨੂੰ, ਇਹ ਕੁਛ ਤਾਂ‌ ਨਹੀਂ ਕਰਨਾ ਚਾਹੀਦਾ ਸੀ। ਕਿ, ਤੁਹਾਡੇ ਮੁਤਾਬਕ ਕਰਨਾ ਚਾਹੀਦਾ ਸੀ।
ਕੀ ਪਤਾ ਅਹੀ ਤੇ ਉਹਨਾਂ ਦੇ ਮੁਕਾਬਤ ਕਰਨਾ ਚਾਹੀਦਾ ਤੀ, ਕ ਣਾਈ।
ਹਾਂਜੀ, ਹਾਂ, ਨਹੀਂ ਥੋਨੂੰ ਕੀ ਲੱਗਦਾ ਵੀ
ਸਰ ਬੇਲੀ, ਹਾਂਜੀ। ਇੱਕ ਮਿੰਟ ਈ, ਹਾਂਜੀ। ਪੰਜਾਬ ਸਰਕਾਰ ਵੱਲੋ ਪਰਿਵਾਰ ਦੇ ਜੀ, ਕਿੰਨੇ?
ਉਹ ਸਰਬੇ ਕਰਨ ਵਾਲੇ ਆਏ ਹੋਏ ਨੇ।
ਹ ਹੋਰ
ਪਰਿਵਾਰ ਦੇ ਮੈਂਬਰਾਂ ਦੇ ਉੱਥੇ ਨਾਮ ਦੱਸ ਸਣੇਨੇ ਨੇ ਤੁਸੀਂ, ਹਾਂਜੀ।
ਕੰਮ ਕਰਦਾ ਸੀ, ਕੰਮ ਮੈਨੂੰ ਪਤਾ ਕਿਹੜਾ ਕਰ ਰਿਹਾ ਸੀ। ਹਾਂ, ਹਾਂਜੀ।
ਉਹ ਸਰਬੇ ਕਰਨ ਆਏ ਹੋਣੇ, ਤੁਹਾਡੇ ਘਰ ਹੀ।
ਹਾਂਜੀ।
ਅੱਛਾ ਜੀ, ਅੱਛਾ। ਫਿਰ ਉਹ ਚੱਲ ਗਏ?
ਨਾ ਈ ਆਗੀ।
ਅੱਛਾ ਜੀ, ਅੱਛਾ।
ਹਾਂਜੀ।
ਫੇਰ ਤੁਹਾਡੇ ਘਰੇ ਹੁਣ ਉਹਨਾਂ ਨੂੰ, ਕੌਣ ਚਾਹ? ਮੰਮੀ ਆਉਣਗੇ ਥੋਡੇ ਇੱਕ।
ਤੇਰਾ ਨਾਮ ਕੀ ਐ? ਮੇਰਾ ਈ? ਪਰਿਵਾਰ ਦੇ ਮੁੱਖੀ ਦਾ ਹਰਨੇਕ ਸਿੰਘ ਜੀ। ਦਾਦੇ ਦਾ ਨਾਂ, ਦਾਦਾ ਜੀ ਦਾ ਨਾਮ। ਦੀਦੀ ਫੇਰ ਨੀ ਕਰ ਸਕਦੇ, ਆਪਾਂ ਕੌਲ?
ਕਰ ਲਈਂ, ਕੋਈ ਗੱਲ ਨਹੀਂ।
ਕੱਟਦਾ ਤੁੰ?
ਹਾਂ-ਹਾਂ ਕੱਟਦੋ, ਫਿਰ ਤੁਸੀਂ ਕਰ ਲਿਓ ਠੀਕ ਹੈ। ਓਕੇ-ਓਕੇ।
ਓਕੇ।